ਸਾਸ੍ਰੀ ਕਾਲ ਜੀ।
ਹਾਂਜੀ, ਕੀ ਹਾਲ-ਚਾਲ ਐ?
ਹਾਂਜੀ, ਅਸੀਂ ਵਧੀਆ। ਤੁਸੀਂ ਸੁਣਾਓ?
ਵਦੀਆ, ਘਰ ਚ ਸਾਰੇ ਕਿਵੇਂ ਨੇ?
ਕੀ ਹਾਲ ਚਾਲ ਨੇ? ਘਰ ਸਾਬ ਵਧੀਆ।
ਆਪਾਂ ਵੀ ਬਹੁਤ ਵਧੀਆ।
ਚਲੋ ਜੀ, ਵਧੀਆ ਹੀ ਹੋਣਾ ਚਾਹੀਦਾ।
ਚੜਦੀ ਗਲਾ ਚ ਰੱਖਿਆ, ਮਾਲਕ ਨੇ।
ਹੋਰ ਕੀ ਕਰ ਰਹੇ ਸੀ? ਹਾਂਜੀ -ਹਾਂਜੀ, ਹੋਰ ਕੀ ਕਰ ਰਹੇ ਸੀ?
ਹੋਰ ਬਸ, ਅੱਜ ਆਪਣਾ ਟੋਪਿਕ ਹੈਗਾ ਹੈ, ਫੈਸਟੀਵਲ।
ਹਾਂਜੀ।
ਅੱਜ ਆਪਾਂ ਫੈਸਟੀਵਲ ਤੇ ਗੱਲ ਕਰਨੀ, ਤਿਉਹਾਰਾਂ ਬਾਰੇ ਗੱਲ ਕਰਨੀ, ਆ ਆਪਾਂ ਤੇ ਤੁਸੀਂ ਦੱਸੋ ਮੈਨੂੰ ਤੁਹਾਡਾ ਤਿਉਹਾਰਾਂ ਬਾਰੇ ਕੀ ਵਿਚਾਰ ਹੈ? ਤੁਸੀਂ ਕਿਵੇਂ ਮਨਾਉਂਦੇ ਹੋ ਤਿਉਹਾਰ?
ਦੇਖੋ ਜੀ, ਅਸੀਂ ਤਿਉਹਾਰ ਵਾਸਤੇ ਬਹੁਤ ਚੰਗੇ, ਜੀ ਬਹੁਤ ਚੰਗੀ ਤਰ੍ਹਾਂ ਮਨਾਉਣੇ ਚਾਹੀਦੇ, ਸਾਨੂੰ ਤਿਉਹਾਰ। ਮਤਲਬ ਕਿ, ਜਿਹੜਾ ਇਹ ਭਾਰਤ ਦੇਸ਼ ਹੈ, ਤਿਉਹਾਰਾਂ ਦੇ ਤਾਂ ਦੇਸ਼ ਹੈ। ਹਰ ਮਹੀਨੇ ਦੇਖੋ, ਕੋਈ ਨਾ ਕੋਈ ਤਿਉਹਾਰ, ਕੁਛ ਨਾ ਕੁਛ, ਚਾਹੇ ਕੋਈ ਹਿੰਦੂ ਮੁਸਲਿਮ ਸਿੱਖ ਸਾਈ ਸਾਰਿਆਂ ਦੇ ਕੋਈ ਨਾ ਕੋਈ, ਹਰ ਮਹੀਨੇ ਦੇਖੋ ਆਹ ਤਿਉਹਾਰ ਆਉਂਦੇ ਹੀ ਰਹਿੰਦੇ ਨ।
ਬਿਲਕੁਲ ਜੀ ਬਿਲਕੁਲ, ਦੇਖੋ ਮੈਂ ਵੀ ਤੁਹਾਨੂੰ ਉਹੀ ਗੱਲ ਕਹਿਣਾ ਚਾਹੁੰਦੀ, ਕਿ ਜਿਹੜਾ ਸਾਡੇ ਦੇਸ਼ ਆ ਬਹੁਤ ਸਾਰੇ ਤਿਉਹਾਰ ਆਉਂਦੇ ਰਹਿੰਦੇ ਨੇ, ਠੀਕ ਹੈ, ਤੁਹਾਨੂੰ ਕਿਸੇ ਨਾਲ ਵੀ ਕੋਈ ਮਤਲਬ ਹਰ ਹਰ ਇੱਕ ਬਰਾਦਰੀ ਦੇ ਹਰ ਇੱਕ ਜਾਤ ਨਾਲ ਕੋਈ ਲੈਣਾ ਦੇਣਾ ਨੀ ਹੈ, ਸਾਨੂੰ ਰਲ ਮਿਲ ਇਹ ਤਿਉਹਾਰ ਮਨਾਉਣੇ ਚਾਹੀਦੇ ਹਿੰਦੂ ਮੁਸਲਮਾਨ ਸਿੱਖ ਈਸਾਈ, ਸਾਰੇ ਵਿੱਚ ਖੂਨ ਤੇ ਇੱਕੋ ਜਿਹਾ ਹੀ ਹੈ ਨਾ
ਹਾਂਜੀ ਖੂਨ ਤਾਂ ਦੇਖੋ ਇੱਕੋ ਜੇਯਾ ਹੀ ਹੈ, ਉਹੀ ਹੈ ਸਾਡੇ ਵਿਤਕਰਾ ਕਿਸੇ ਨਾਲ ਨਹੀਂ ਕਰਨਾ ਚਾਹੀਦਾ ਨਾ ਸਾਰਿਆਂ ਨੂੰ ਰਲ ਮਿਲ ਕੇ ਸਾਰਿਆਂ ਦੇ ਨਾਲ ਸਾਂਝੇ ਤਿਉਹਾਰ ਮਨਾਉਣੇ ਚਾਹੀਦੇ ਐ, ਦੇਖੋ ਤਿਉਹਾਰ ਵੀ ਤਾਂ ਲੋਕ ਲੋਕਾਂ ਨਾਲ ਈ ਹੈ, ਜੇ ਲੋਕ ਅਸੀਂ ਹੈਨਾ ਜੇ ਲੋਕ ਆਪਣੇ ਆਸ ਪੜੋਸ ਨਾਲ ਹੀ ਰੁੱਸ ਜਾਂਗੇ ਕਿ ਇਹ ਹਿੰਦੂ ਹੈ ਮੁਸਲਮਾਨ ਹੈ ਫਿਰ ਤਿਓਹਾਰ ਮਨਾਣ ਦਾ ਕੀ ਫਾਇਦਾ ਐ
ਤੇ ਤਿਉਹਾਰ ਦਾ ਰੀਜਨ ਕੋਈ ਮਨਾਉਣ ਦਾ ਕਾਰਨ ਹੀ ਨਹੀ, ਅਸੀਂ ਇਕ ਥੋੜ੍ਹੀ ਤਿਉਹਾਰ ਮਨਾ ਸਕਦੇ ਹ
ਹਾਂਜੀ ਦੇਖੋ ਤਿਓਹਾਰ ਕੱਲੇ ਥੋੜੀ ਮਨਾਣਾ, ਤਿਉਹਾਰ ਵੀ ਤਾਂ ਲੋਕਾਂ ਨਾਲ ਹੀ ਹੈ ਆਸ ਪੜੋਸਿਆਂ ਨਾਲ ਸੱਗੇ ਸੰਬੰਧੀਆਂ ਨਾਲ ਰਿਸ਼ਤੇਦਾਰਾਂ ਨਾਲ ਇਹਨਾਂ ਨਾਲ ਹੀ ਹੈ ਤਿਓਹਾਰ, ਵੈਸੇ ਏ ਇਕੱਲਾ ਬੰਦਾ ਥੋੜ੍ਹੀ ਤਿਓਹਾਰ ਮਨਾ ਸਕਦਾ
ਬਿਲਕੁਲ ਜੀ ਬਿਲਕੁਲ ਸਾਰਿਆਂ ਨੂੰ ਆਪਾਂ ਜਦੋਂ ਰਲ ਮਿਲ ਕੇ ਤਿਉਹਾਰ ਮਨਾਉਦੇ, ਫੇਰ ਹੀ ਤਿਉਹਾਰ ਮਨਾਉਣ ਦਾ ਮਜ਼ਾ ਹੈ ਕੱਲਿਆਂ ਦਾ ਕੋਈ ਮਜ਼ਾ ਨਹੀਂ ਹੈ, ਤੁਸੀਂ ਜਿਵੇਂ ਦੇਖੋ ਜੇ ਆਪਾਂ ਰੋਟੀ ਖਾਣ ਬਹਿੰਦੇ ਹਾਂ ਜੇ ਆਪਾਂ ਇਕੱਲੇ ਖਾਂਦੇ ਆਂ, ਤਾਂ ਸਾਨੂੰ ਰੋਟੀ ਦਾ ਸਵਾਦ ਨੀ ਆਉਂਦਾ, ਔਂਜ਼ ਹੀ ਸਾਰੇ ਤਿਉਹਾਰ ਨੇ ਜਦੋਂ ਆਪਾਂ ਸਾਰਿਆਂ ਨਾਲ ਇਕੱਠੇ ਹੋ ਕੇ ਰਲ ਮਿਲ ਕੇ ਮਨਾਉਂਦੇ ਨੇ ਫੇਰ ਹੀ ਮਜ਼ਾ ਆਉਂਦਾ ਤਿਉਹਾਰ ਦਾ
ਜਿਸ ਤਰ੍ਹਾਂ ਦੇਖੋ ਤੁਸੀਂ ਰੋਟੀ ਦਾ ਉਦਾਹਰਣ ਦਿੱਤਾ ਬਹੁਤ ਚੰਗਾ ਦਿੱਤਾ, ਦੇਖੋ ਅਸੀਂ ਇੱਕ ਰੋਟੀ ਇਕੱਲਾ ਬੰਦਾ ਵੀ ਨਹੀਂ ਖਾਂਦਾ। ਇੱਕ ਬੰਦਾ ਆਪਣੇ ਵਾਸਤੇ ਬਣਾਏਗਾ ਵੀ ਨਹੀਂ, ਔ ਕਹਿੰਦਾ ਚੱਲ ਕੁਛ ਹੋਰ ਹੀ ਖਾ ਲਈਏ ਚਾਰ ਬੰਦੇ ਹੋਣਗੇ ਨਾ ਫਿਰ ਬੰਦਾ ਦੇਖੋ ਕਾਫ਼ੀ ਆਈਟਮਾਂ ਵੀ ਬਣਾ ਲਏਗਾ, ਕਿ ਇਹ ਬਣਾਈਏਦੀ ਇਹ ਪਸੰਦ ਹੈ ਇਹ ਹੈ, ਜੇ ਇਕੱਲਾ ਬੰਦਾ ਤੁਹਾਨੂੰ ਪਤਾ ਹੀ ਹੈ ਭੁੱਖਾ ਵੀ ਰਹਿ ਲੇਗਾ ਚਲਾ ਪੈਰੀ ਨੀ ਖਾਧੀ, ਰਾਤੀ ਖਾ ਲਾਂਗੇ ਇੱਕ ਵਾਰ ਚਾਹ ਚੂ ਪੀ ਕੇ ਚਲੋ ਟਾਈਮ ਪਾਸ ਕਰ ਲੈਂਦੇ ਆ
ਹੱ ਬਿਲਕੁਲ ਜੀ ਬਿਲਕੁਲ ਸਹੀ ਗੱਲ ਆਖੀ ਏ ਦੇਖੋ ਸਾਡੇ ਦੇਸ਼ ਚ ਇੰਨੇ ਤਿਉਹਾਰ ਹੈਗੇ ਆ ਦੀਵਾਲੀ ਦਾ ਤਿਉਹਾਰ ਦੁਸਹਿਰਾ ਦੁਸਹਿਰਾ ਲੋਹੜੀ ਦਾ ਤਿਉਹਾਰ ਜਦੋਂ ਦੁਸਹਿਰੇ ਵਿੱਚ ਦੁਸਹਿਰਾ ਸਾਡਾ ਲਾਈਟਾਂ ਦਾ ਲਾਈਟਾਂ ਦਾ ਫੈਸਟੀਵਲ ਹੈ ਠੀਕ ਹੈ ਤੇ ਲੋਹੜੀ ਮਨਾਉਂਦੇ ਜੋ ਕੋਈ ਸਾਡੇ ਕੋਲ ਬੱਚਾ ਹੋਇ, ਜਾ ਨਵੇਂ ਨਵੇਂ ਵਿਆਹੇ ਜੋੜੇ ਦਾ ਹੁੰਦਾ ਹ। ਉਹਦੋਂ ਅਸੀਂ ਲੋਹੜੀ ਪਾਉਂਦੇ ਆਂ, ਫਿਰ ਕਣਕਾਂ ਦੀ ਵਾਢੀ ਵਿਸਾਖੀ ਆਉਂਦੀ ਹੈ ਵਿਸਾਖੀ ਆਉਂਦੀ ਹੈ ਫਿਰ ਕਣਕਾਂ ਦੀ ਵਾਢੀ ਹੁੰਦੀ ਉੱਥੇ
ਹਾਂ ਕਣਕਾਂ ਦੀ ਉਹਦੀ ਹੈ ਦੇਖੋ ਵੀ ਸਾਨੂੰ ਵੀ ਪਤਾ ਹੋਣਾ ਚਾਹੀਦਾ ਸਾਨੂੰ ਬੱਚਿਆਂ ਨੂੰ ਵੀ ਦੇਖੋ ਦੱਸਣਾ ਚਾਹੀਦਾ ਤਿਓਹਾਰਾਂ ਬਾਰੇ ਜੇ ਅਸੀਂ ਵੀ ਬੱਚਿਆਂ ਨੂੰ ਤਿਉਹਾਰਾਂ ਬਾਰੇ ਦੱਸਾਂਗੇ ਤਾਂ ਹੀ ਬੱਚਿਆਂ ਨੂੰ ਪਤਾ ਲੱਗੇਗਾ, ਜੇ ਅਸੀਂ ਕੁਛ ਹੀ ਨੀ ਦੱਸ ਦੱਸਾਂਗੇ ਨਾ ਮਨਾਵਾਂਗੇ ਨਾ ਦੱਸਾਂਗੇ ਫਿਰ ਬੱਚਿਆਂ ਨੂੰ ਕੀ ਪਤਾ ਲੱਗਣਾ ਕੁਛ ਵੀ ਨੀ ਪਤਾ ਲੱਗਣਾ।
ਦੇਖੋ ਜੀ ਮੈਂ ਤੁਹਾਨੂੰ ਉਹੀ ਗੱਲ ਦੱਸਣਾ ਚਾਹੁੰਦੀ ਹਾਂ। ਕਿਉਂਕਿ ਦੇਖੋ ਜਿਹੜੇ ਸਾਡੇ ਪੁਰਾਣੇ ਸਿਆਣੇ ਸੀਗੇ ਹਰ ਤਿਉਹਾਰ ਨੂੰ ਬੜੇ ਰੀਝਜ ਨਾਲ ਮਨਾਉਂਦੇ ਸੀਗੇ। ਬੜੇ ਵਧੀਆ ਰੀਤੀ ਰਿਵਾਜ ਨਾਲ ਮਨਾਉਂਦੇ ਸੀਗੇ। ਹੁਣ ਜਿਹੜੇ ਅੱਜ ਕੱਲ੍ਹ ਦੇ ਬੱਚੇ ਆ ਉਹਨਾਂ ਨੂੰ ਤਿਉਹਾਰਾਂ ਦਾ ਅਸਲ ਦਾ ਮਤਲਬ ਹੀ ਨਹੀਂ ਪਤਾ। ਉਹਨਾਂ ਨੂੰ ਬਸ ਪਤਾ ਪਟਾਕੇ ਜਲਾ ਲਏ, ਕਿਸੇ ਨੂੰ ਤੰਗ ਕਰ ਲਿਆ ਪਰੇਸ਼ਾਨ ਕਰ ਲਿਆ। ਪਰ ਨਹੀਂ, ਅਸਲ ਦੇ ਸਾਨੂੰ ਤਿਉਹਾਰ ਦੀ ਮਹੱਤਤਾ ਤਾਂ ਦੱਸਣੀ ਚਾਹੀਦੀ ਹੈ। ਜਿੰਨੇ ਵੀ ਤਿਉਹਾਰ ਹੈਗੇ ਆ ਉਹਨਾਂ ਦਾ ਕੋਈ ਨਾ ਕੋਈ ਅਰਥ ਜ਼ਰੂਰ ਹੈਗਾ ਹੈ, ਤੇ ਉਹ ਅਰਥ ਸਾਨੂੰ ਬ
ਹਾਂਜੀ ਦੇਖੋ ਸਾਰੇ ਹਾਂ, ਹਾਂ। ਹਾਂਜੀ ਉਹੀ ਗੱਲ ਹੈ, ਸਾਰਿਆਂ ਤਿਉਹਾਰਾਂ ਦੇ ਨਾ ਮਤਲਬ ਅਲੱਗ ਅਲੱਗ ਹੀ ਹੈ ਦੇਖੋ ਅਰਥ, ਕੋਈ ਹਿੰਦੂਆਂ ਦਾ ਅਲੱਗ ਹੈ ਸਿੱਖਾਂ ਦਾ ਦੇਖੋ ਅਲੱਗ ਹੈ। ਸਾਰੇ ਅਲੱਗ, ਅਲੱਗ ਉਸ ਨਾਲ ਮਨਾਉਂਦੇ ਕੋਈ ਕਿਸ ਕਰਕੇ ਮਨਾਉਂਦਾ। ਸਾਨੂੰ ਸਾਰਿਆਂ ਬਾਰੇ ਪਤਾ ਹੋਣਾ ਚਾਹੀਦਾ ਇਹ ਕਿਥੇ ਕੀ ਹੈ।
ਬਿਲਕੁਲ ਜੀ ਜਿਵੇਂ ਕਿ ਦੇਖੋ ਦੀਵਾਲੀ ਅਸੀਂ ਮਨਾਉਦੇ ਹ ਬੁਰਾਈ ਅੱਛਾਈ ਜੀਤ ਲਈ ਠੀਕ ਹੈ ਹੁਣ ਦੁਸਹਿਰੇ ਤੁਹਾਰ ਮਨਾਉਂਦੇ ਹਾਂ ਕਿ ਦੇਖੋ ਕਿ ਹਾਂ ਵੀ ਜਦ ਕੋਈ ਕਿਸੇ ਨਾਲ ਗ਼ਲਤ ਕਰਦਾ ਤਾਂ ਉਹਦੇ ਨੂੰ ਗ਼ਲਤ ਹੀ ਹੁੰਦਾ। ਹੁਣ ਲੋਹੜੀ ਦਾ ਤਿਉਹਾਰ ਮਨਾਉਂਦੇ ਹਾਂ ਆਪਾਂ ਜਿਹਦੇ ਵਿੱਚ ਇਹਦੀ ਖੁਸ਼ੀ ਹੁੰਦੀ ਹੈ ਸਾਰਿਆਂ ਨੂੰ ਖੁਸ਼ੀਆਂ ਦੇ ਨਾਲ ਮੂੰਗਫਲੀ ਗੱਚਕ ਰੇਵੜੀ ਖਾਂਦੇ ਹਾਂ ਆਪਾਂ ਠੀਕ ਐ। ਤੇ ਕਣਕਾਂ ਦੀ ਵਿਸ਼ਾਹ ਵਿਸ਼ਾ ਵਾਢੀ ਹੁੰਦੀ ਵਿਸਾਖੀ ਤੇ ਹੋਲੀ ਰੰਗਾਂ ਦਾ ਤਿਉਹਾਰ ਹੈ। ਜਿਹਦੇ ਵਿੱਚ ਬੁਰਾਈ ਦਾ ਅੰਤ ਕੀਤਾ ਜਾਂਦਾ ਐ।
ਤੇ
ਠੀਕ ਹੈ ਇਹ ਸਾਰੇ ਮਹੱਤਵ ਸਾਨੂੰ ਈ ਸਮਝਾਉਣੇ ਪੈਣੇ ਆਪਣੇ ਬੱਚਿਆਂ ਨੂੰ।
ਹਾਂਜੀ, ਹਾਂਜੀ।
ਜੇ ਅਸੀਂ ਆਪਣੇ ਬੱਚੇ ਨੂੰ ਨਹੀਂ ਸਮਝਾਵਾਂਗੇ ਫੇਰ ਉਹਨਾ ਨੂੰ ਸਮਝ ਨੀ ਆਏਗੀ ਨਾ ਤਿਉਹਾਰ ਦਾ ਮਹੱਤਵ ਕੀ ਹੁੰਦਾ ਹੈ ਸਮਝਾਉਣਾ ਈ ਪੈਣਾ ਉਹਨਾਂ ਨੂੰ।
ਚਲ ਸਾਡੇ ਹਾਂਜੀ ਹਾਂ ਇਹ ਤਾਂ ਤੁਸੀਂ ਠੀਕ, ਠੀਕ ਕਿਹਾ ਤੁਸੀਂ।
ਹੂੰ ਠੀਕ ਐ ਸਮਝਾਣਾ ਤਾਂ ਪੈਣਾ ਈ ਆ। ਹਰ ਜਿਹਵੇਂ ਕਿ ਰੱਖੜੀ ਦਾ ਤਿਉਹਾਰ ਆਉਣ ਡਿਆ ਵਾ ਜਨਮ ਅਸ਼ਟਮੀ ਦਾ ਤਿਉਹਾਰ ਆਨ ਡਿਆ ਵਾ।
ਹਾਂਜੀ।
ਹੁਣ ਜਨਮ ਅਸ਼ਟਮੀ ਦਾ ਤਿਉਹਾਰ ਆਂਦਾ ਜਿੱਥੇ ਕ੍ਰਿਸ਼ਨ ਜੀ ਦਾ ਜਨਮ ਹੋਇਆ ਸਾਨੂੰ ਉਹਦੀ ਮੱਹਤਤਾ ਬਾਰੇ ਦੱਸਣਾ ਚਾਹੀਦਾ ਐ। ਹੁਣ ਆਪ ਨੂੰ
ਹਾਂਜੀ ਦੇਖੋ ਉਹਨਾਂ ਦੀ ਹੈ ਉਹਨਾਂ ਬਾਰੇ ਵੀ ਸਾਰਿਆਂ ਨੂੰ ਦੱਸਣਾ ਚਾਹੀਦਾ ਸਾਨੂੰ। ਸਾਨੂੰ ਵੀ ਪਤਾ ਹੋਣਾ ਚਾਹੀਦਾ ਬੱਚਿਆਂ ਨੂੰ ਵੀ ਦੱਸੋ। ਅੱਜ ਸ਼ਿਵਰਾਤਰੀ ਐ।
ਸ਼ਿਵਾ ਦਾ ਤਿਉਹਾਰ ਹੈ ਉਹੀ ਗੱਲ ਹੈ ਨਾ ਹਾਂਜੀ ਬਿਲਕੁਲ ਜੀ ਬਿਲਕੁਲ। ਹੁਣ ਦੇਖੋ ਅਸੀਂ ਆਪ ਅਸੀਂ ਆਪ ਪੜਾਂਗੇ ਮੈਨੂੰ ਕਿਤਾਬਾਂ ਪੜ੍ਹਨ ਦਾ ਬੜਾ ਸ਼ੌਂਕ ਐ ਮੈਂ ਕਿਤਾਬਾਂ ਪੜ੍ਹਦੀ ਆਂ। ਪੜ੍ਹ ਕੇ ਮੇਰੇ ਆਲੇ ਦੁਆਲੇ ਜਿਹਨੇ ਬੱਚੇ ਹੁੰਦੇ ਮੈਂ ਉਹਨੂੰ ਸਾਰਿਆਂ ਨੂੰ ਤਿਉਹਾਰ ਦਾ ਮਤਲਬ ਦੱਸਦੀ ਆਂ। ਉਹਨਾਂ ਨੂੰ ਬੁਲਾ ਕੇ ਸਮਝਾਉਂਦੀ ਆਂ ਹੋ ਸਕੇ ਤੇ ਮੈਂ ਇਹਨਾਂ ਨੂੰ ਬਹੁਤ ਡੀਪ ਦੀ ਨੌਲੇਜ ਦਿੰਦੀ ਆਂ ਸਮਝਾਂਦੀ ਆਂ।
ਹਾਂਜੀੇ ਦੇਖੋ ਕੋਈ ਵੀ ਤਿਉਹਾਰ ਹੋਏ ਹਾਂ ਬੱਚਿਆਂ ਨੂੰ ਦੇਖੋ ਹਰ ਤਿਉਹਾਰ ਇਹ ਨੀ ਕਿ ਜਿਹੜੇ ਸਾਡੇ ਤਿਉਹਾਰ ਸਾਨੂੰ ਉਹਨਾਂ ਬਾਰੇ ਨੋਲਿਸ ਹੋਣੀ ਚਾਹੀਦੀ, ਸਾਨੂੰ ਦੂਜਿਆਂ ਬਾਰੇ ਸਾਰੇ ਤੁਹਾਨੂੰ ਦੱਸਣੇ ਚਾਹੀਦੇ ਕਿ ਫਲਾਣੇ ਦਾ ਤਿਉਹਾਰ ਹੈ ਇਹ ਹਿੰਦੂਆਂ ਦਾ ਮੁਸਲਿਮ ਇਹ ਬਣਾਉਂਦੇ ਆ ਹਨਾ ਸਾਰਿਆਂ ਬਾਰੇ ਦੱਸਣਾ ਚਾਹੀਦਾ।
ਦੇਖੋ ਜੀ ਜੇ ਆਪਾਂ ਉਹਨਾਂ ਨੂੰ ਦੱਸਾਂਗੇ ਨੀ ਉਹਨਾਂ ਨੂੰ ਕਿਵੇਂ ਪਤਾ ਲੱਗੇਗਾ। ਤੇ ਸਾਨੂੰ ਆਪ ਵੀ ਰਲ ਮਿਲ ਕੇ ਤਿਉਹਾਰ ਮਨਾਉਣਾ ਚਾਹੀਦਾ ਜਿਵੇਂ ਹੁਣ ਮੇਰੇ ਜੋ ਰਖੜੀ ਦਾ ਤਿਉਹਾਰ ਆ ਹੁਣ ਮੇਰੀ ਨਨਾਨ ਨੇ ਮੈਨੂੰ ਪਹਿਲੀ ਤਿਆਰੀਆਂ ਕਰਨੀਆਂ ਪੈਣੀਆਂ ਜੀ ਉਹਦੇ ਵਾਸਤੇ ਗਿਫਟ ਲੈਣਾ ਪੈਣਾ ਐ। ਉਹਨਾਂ ਸਾਰਿਆਂ ਨੇ ਆਣਾ ਹੈ ਤੇ ਅਸੀਂ ਸਾਰੇ ਇਕੱਠੇ ਹੁੰਦੇ, ਆਹਨੇ ਆਪ ਹੱਸਦੇ ਖੇਡਦੇ ਸਾਨੂੰ ਟੈਨਸ਼ਨਾਂ ਕਿੰਨੀਆਂ ਦੂਰ ਉਸ ਤੋਂ ਦੂਰ ਚੱਲ ਜਾਂਦੀਆਂ ਨੇ ਰੋਜ਼ਾਨਾ ਜੀਵਨ ਚ ਸਾਡੀ ਲਾਈਫ ਚ ਕਿੰਨੀਆਂ ਤੱਕ ਟੈਨਸ਼ਨਾ ਹੈਗੀਆਂ ਵਾ। ਤਿਉਹਾਰਾਂ ਤੇ ਬਹਾਨੇ
ਤਾਂ ਹਾਦੇਖੋ ਤਾਂ ਸਾਰਿਆਂ ਦੀ ਦੇਖੋ ਸਾਰਿਆਂ ਦੀ ਹਾਂ ਸਾਰਿਆਂ ਦੀ ਦੇਖੋ ਸਾਰਿਆਂ ਦੀ ਲਾਈਫ ਚ ਨਾ ਜ਼ਿੰਦਗੀ ਵਿੱਚ ਦੇਖੋ। ਟੈਨਸ਼ਨ ਤਾਂ ਸਭ ਵਿਚ ਈ ਐ ਸਾਰਿਆਂ ਦੇ ਸੀ ਜ ਤਾਂ ਜਿਸ ਅਸੀਂ ਕੁਝ ਤਿਉਹਾਰਾਂ ਨਾਲ ਮਿਲ ਕੇ ਮਨਾਉਂਦੇ ਹਾਂ ਦੇਖੋ ਫਿਰ ਥੋੜੇ ਵਾਸਤੇ ਆਪਣੀ ਟੈਂਨਸ਼ਨਾਂ ਬੰਦਾ ਭੁੱਲ ਜਾਂਦਾ ਫਿਰ ਤਿਉਹਾਰਾਂ ਵਿੱਚ ਲਗਦਾ ਉਹਨਾਂ ਦੀ ਮਤਲਬ ਬਾਜ਼ਾਰ ਜਾਣਾ ਖਰੀਦਦਾਰੀ ਕਰਨਾ ਇੱਧਰ ਉਧਰ ਜਾਣਾ ਰਿਸ਼ਤੇਦਾਰੀ ਜਾਣ ਘਰ ਜਾਣਾ ਸਾਰਾ ਹੋ ਜਾਂਦਾ ਐ ਹੂੰ
ਦੇਖੋ ਜੀ ਤਿਹਾਰ ਅੱਜ-ਕੱਲ ਵੈਸੇ ਤਾਂ ਪੈਸਿਆਂ ਦੇ ਨਾਲ ਹੀ ਐ ਪਰ ਦੇਖੋ
ਵੀ
ਕਈਆ ਤੋ ਫੇਦਾ ਪੈਸਾ ਲੇਕੇ ਹਰ ਕੋਈ ਆਪਣੇ ਸਰਨੰਦ ਐ ਤੇ ਸਾਨੂੰ ਜਿੰਨਾ ਹੋ ਸਕੇ ਵੱਧ ਤੋਂ ਵੱਧ ਦੂਜਿਆਂ ਬੱਚਿਆਂ ਨੂੰ ਵੀ ਉਹਨਾਂ ਦੀ ਮਦਦ ਕਰਨੀ ਚਾਹੀਦੀ ਐ।
ਠੀਕ ਐ ਕਿ ਨੀ ਜੇ ਆਪਾਂ ਉਹਨਾਂ ਦੀ ਮਦਦ ਕਰਾਂਗੇ ਤੇ ਰੱਬ ਵੀ ਸਾਨੂੰ ਵੀ ਦੇਗਾ
ਹਾਂਜੀ ਇਹ ਤਾਂ ਅਸੀਂ ਕਰਾਂਗੇ ਦੇਖੋ ਰੱਬ ਹੀ ਸਾਡੇ ਨਾਲ ਐ
ਸਾਡੇ ਸਿਆਣਿਆਂ ਨੇ ਇੱਕ ਚੀਜ਼ ਸਿਖਾਈ ਐ ਜੀ ਅਸੀਂ ਦੋ ਹੱਥਾਂ ਨਾਲ ਦੇਵਾਂਗੇ ਚਾਰ ਹੱਥ ਨਾਲ ਲਵਾਂਗੇ ਵੀ।
ਠੀਕ ਐ ਜੀ।